ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਕੀ ਹਾਲ ਹੈ
ਬਸ ਵਧੀਆ ਤੁਸੀਂ ਸੁਣਾਓ
ਵਧੀਆ ਜੀ ਹੋਰ ਕੀ ਕਰ ਰਹੇ ਹੋ
ਬਸ ਬੈਠੇ ਹੋਏ ਅਸੀ ਟੀ ਵੀ ਦੇਖ ਰਹੇ ਹਾਂ
ਅੱਛਾ ਅੱਛਾ ਹੋਰ ਵਧੀਆ ਸਭ ਘਰ ਵਧੀਆ ਵਧੀਆ ਜੀ ਹੋਰ ਤੁਹਾਡੇ ਕੀ ਵੀ ਉਸਦੇ ਸੋਸ਼ਲ ਮੀਡੀਆ ਦੇ ਫਾਇਦੇ ਨੁਕਸਾਨ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਹੈ
ਸੋਸ਼ਲ ਮੀਡੀਆ ਦੇ ਫਾਇਦੇ ਮੈਨੂੰ ਲੱਗਦਾ ਜਿੰਨੇ ਫ਼ਾਇਦੇ ਆ ਤੇ ਨੁਕਸਾਨ ਉਸ ਤੋਂ ਵੱਧ ਹੀ ਆ
ਹਾਂਜੀ ਜਿੱਦਾਂ ਕੀ
ਹਾ ਫਾਇਦੇ ਤਾਂ ਚਲੋ ਐ ਵਾ ਜਿੱਦਾਂ ਲੋਕੀ ਨਵੀਂ ਚੀਜ਼ ਨਾਲ ਹਾਂਜੀ
ਮਤਲਬ ਮਿਲਦਾ ਸਾਨੂੰ ਨਿਊਜ ਵਗੇਰਾ ਵੀ ਮਿਲ ਜਾਂਦੀਆਂ ਹਾਂਜੀ ਜਿਦਾ ਅੱਜ ਕਲ ਲੋਕੀ ਅਖ਼ਬਾਰਾਂ ਲਈ ਪੜ੍ਹਦੇ ਨੇ ਤੇ ਇੰਸਟਾਗ੍ਰਾਮ ਅਹੋਂ ਸੋਸ਼ਲ ਮੀਡੀਆ ਤੋਂ ਪਤਾ ਚੱਲ ਜਾਂਦਾ ਸਾਨੂੰ ਕਾਫੀ ਕੁੱਝ ਦੁਨੀਆਂ ਚ ਕੀ ਹੋ ਰਿਅ
ਬਿਲਕੁਲ ਬਿਲਕੁਲ ਜੋ ਅਸੀਂ ਪਹਿਲੇ ਟੀ ਵੀ ਅਖ਼ਬਾਰਾਂ ਚ ਦੇਖਦੇ ਸੀ ਉਹ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਚੱਲ ਜਾਂਦਾ
ਜੀ ਬਿਲਕੁਲ ਜੀ ਇਹਨੂੰ
ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਕਿਹੜੀ ਨਵੀਂ ਚੀਜ਼ ਖੁੱਲੀ ਹੈ ਕਿਹੜੀ ਜਗ੍ਹਾ ਚ ਹਾਂਜੀ ਹਾਂਜੀ ਤੇ ਨੁਕਸਾਨ ਹੁਣ ਲੋਕੀ ਜਿੱਦਾਂ ਗਲਤ ਯੂਜ ਕਰਦੇ ਨੇ ਤੇ ਉਹ ਵੀ ਬੜੇ ਹੈਗੇ ਨੇ ਲੋਕ ਜਿਹੜੇ ਮੈਨੂੰ ਲੱਗਦਾ ਜਿਹੜੇ ਹਾਂ ਜਿਹੜੇ ਵਿਹਲੇ ਬੰਦੇ ਉਹ ਸੋਸ਼ਲ ਮੀਡੀਆ ਦਾ ਗਲਤ ਯੂਜ ਹੀ ਕਰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰਤਾ ਕਿਸੇ ਨੂੰ ਕੁਛ ਕਰਤਾ ਤਾਂ ਹਾਂਜੀ ਹਾਂਜੀ ਬਸ ਨੁਕਸਾਨਨ ਮੇਨੂੰ ਲੱਗਦਾ ਜ਼ਿਆਦਾ ਹੀ ਹੈ ਇਹਦੇ ਵਿੱਚ
ਹਾ ਬਿਲਕੁੱਲ ਜੀ, ਤੇ ਹੋਰ ਤੁਹਾਨੂੰ ਕਿਵੇਂ ਫੇਰ ਪਰਿਆਵਰਨ ਦੀ ਰਕਸ਼ਾ ਲਈ ਕੀ ਕਰਨਾ ਚਾਹੀਦਾ ਹੈ ਅਸੀਂ ਕੀ ਕਰ ਸਕਦੇ ਹਾਂ ਉਹ
ਪਰਿਆਵਰਨ ਦੀ ਰੱਕਸਾ ਲਈ
ਹਾਂਜੀ ਮਤਲਬ ਆਈ ਵੀ ਸਾਫ ਉਹੀ ਨਾ ਪੇੜ ਲਗਾਉਣੇ ਚਾਹੀਦੇ ਨੇ ਲੋਕੀ ਅੱਜ ਕੱਲ੍ਹ ਪੇੜ ਪੌਦੇ ਕਿੰਨੇ ਕੱਢਦੇ ਨੇ, ਪੇੜ ਕੱਟ ਦਿੰਦੇ ਨੇ ਹਾਂਜੀ ਬਿਲਕੁਲ ਹਮ ਪੇੜ ਕੱਟਦੇ ਨੇ ਤੇ ਪੌਦੇ ਲਗਾਉਂਦੇ ਨੀ ਉਹਦੇ ਕਰਕੇ ਪਰਿਆਵਰਨ ਚ ਕਾਫੀ ਨੁਕਸਾਨ ਹੋ ਰਿਹਾ ਹੈ ਜੀ ਹਾਂ ਦੀਵਾਲੀ ਚ ਤਾਂ ਪਟਾਕੇ ਚੱਲਦੇ ਨੇ ਕਿੰਨੇ,
ਇਹੀ ਰੀਜ਼ਨ ਹੈ ਹਾਂਜੀ ਹਾਂਜੀ ਪੋਲਿਊਸ਼ਨ ਨਾਲ ਵੀ ਤੇ,
ਜੀ।
ਹਾਂਜੀ ਹੁਣ ਦੇਖੋ ਨਾ ਜਿੱਦਾਂ ਪੇੜ ਪੌਦੇ ਲੋਕੀ ਕੱਟ ਰਹੇ ਨੇ ਤੇ ਆਪਣੇ ਮਕਾਨ ਬਣਾ ਰਹੇ ਨੇ ਇਹ ਨੀ ਸੋਚਦੇ ਕਿ ਆਉਣ ਵਾਲੇ ਜਿਹੜੀ ਜਨਰੇਸ਼ਨ ਉਹਨਾਂ ਨੂੰ ਕਿੰਨਾ ਨੁਕਸਾਨ ਹੋਣਾ ਹੁਣ ਵੀ ਹੋ ਹੀ ਰਿਹਾ ਜਿਹੜੇ ਹੁਣ ਵਾਲੇ ਨੇ ਉਹਦੇ ਨਾਲ ਗਰਮੀ ਕਿੰਨੀ ਜ਼ਿਆਦਾ ਹੋ ਗਈ ਹੈ,
ਬਿਲਕੁਲ ਬਿਲਕੁਲ ਜ
ਹੁਣ ਪਹਿਲੇ ਟਾਈਮ ਚ ਦੇਖੋ ਲੋਕੀ ਕਹਿੰਦੇ ਸੀ ਏਸੀ ਨੀ ਹੁੰਦਾ ਸੀ। ਤੇ ਹੁਣ ਹਰ ਘਰ ਚ ਏਸੀ ਆ ਗਿਆ ਇਹ ਰੀਜ਼ਨ ਆ ਨਾ ਕਿ, ਠੰਡਕ ਨੀ ਮਿਲਦੀ ਪੇੜ ਪੌਦਿਆਂ ਤੋਂ,
ਉਹ ਤੇ ਹੈਗੀ ਸਾਰੀ ਗਰਮ ਹਵਾ ਬਾਹਰ ਜਾਣੀ ਤੇ ਫਰ ਖ਼ਰਾਬ ਹੀ ਹੋਣਾ ਪਰਿਆਵਰਨ ਸਾਡਾ ਨ
ਕੋਲ ਫੈਕਟਰੀਜ਼ ਕਾਫੀ ਹੈਗੀਆਂ ਨੇ ਗੱਡੀਆਂ ਹੁਣ ਹਰ ਘਰ 'ਚ ਹੈ ਉਸ ਕਾਰਨ, ਪੋਲਿਊਸ਼ਨ ਕਾਰਨ ਵੀ ਗਰਮੀ
ਅੱਛੇ ਅੱਛੇ ਗੱਡੀਆਂ ਹੈਗੀਆਂ ਸਾਰਾ ਉਹਦੇ ਨਾਲ ਵੀ ਪੋਲਿਊਸ਼ਨ ਹੀ ਹੋਣਾ ਪਰਿਆਵਰਨ ਸਾਡਾ ਖਰਾਬ ਹੀ ਹੁੰਦਾ ਹੈ।
ਜੀ ਬਿਲਕੁਲ ਸਕੂਟੀ ਕਾਰ ਤੇ ਹਰ ਘਰ ਚ ਤੁਹਾਨੂੰ ਮਿਲ ਜਾਣੀ ਹੈ ਨੋਰਮਲ,
ਬਿਲਕੁਲ ਹੋਰ ਅੱਜ ਕੱਲ ਛੋਟੇ ਛੋਟੇ ਬੱਚਿਆਂ ਕੋਲ ਗੱਡੀਆਂ ਹੈਗੀਆਂ ਉਹ ਚਲਾਉਂਦੇ ਨੇ, ਫਿਰ ਪੋਲਿਊਸ਼ਨ ਹੋ ਜਾਂਦਾ ਹੈ‌। ਹੋਰ ਤੁਹਾਨੂੰ ਕਿਹੜਾ ਤਿਉਹਾਰ ਚੰਗਾ ਲੱਗਦਾ ਹੈ।
ਤਿਉਹਾਰ ਹੁਣ ਸੋਸ਼ਲ ਮੀਡੀਆ ਨੇ ਦੇਖੋ ਫੈਮਲੀਜ਼ ਨੂੰ ਕਿੰਨਾ ਦੂਰ ਕਰਤਾ
ਹਾਂਜੀ,
ਪਹਿਲੇ ਲੋਕੀ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਜਾਂ ਟੀ ਵੀ ਦੇਖਦੇ ਸੀ।
ਹਾਂਜੀ ਹਾਂ
ਤੇ ਹੁਣ ਦੇਖੋ ਸਾਰੇ ਬੱਚੇ ਆਪਣੇ ਆਪਣੇ ਫੋਨ ਲੈ ਕੇ ਜਾਂ ਵੱਡੇ ਵੀ ਕਈ,
ਇੱਥੇ ਵੀ ਬੈਠੇ ਹੋਣਗੇ ਸਾਰੇ ਤਾਂ ਵੀ ਫੋਨ ਚ ਲੱਗੇ ਹੁੰਦੇ ਨੇ,
ਇਕੱਠੇ ਬੈਠੇ ਹੋਣਗੇ ਫੋਨ ਚ ਲਗੇ ਹੋਣਗੇ ਪਹਿਲੇ ਇਕੱਠੇ ਬਹਿੰਦੇ ਸੀ ਆਪ ਤੁਸੀਂ ਗੱਲਾਂ ਕਰਦੇ।
ਬਿਲਕੁਲ
ਹੁਣ ਇਕੱਠੇ ਬਹਿ ਕੇ ਆਪਣਾ ਆਪਣਾ ਫੋਨ ਯੂਜ,
ਬਿਲਕੁਲ ਬਿਲਕੁਲ ਉਹ ਤੁਹਾਨੂੰ ਕਿਹੜਾ ਤਿਉਹਾਰ ਚੰਗਾ ਲੱਗਦਾ ਕਿਹੜਾ ਫੈਸਟੀਵਲ ਚੰਗਾ ਲੱਗਦਾ।
ਮੇਰਾ ਤੇ ਦੇਖੋ ਦਿਵਾਲੀ ਬੜੀ ਅੱਛੀ ਅੱਛੀ ਲੱਗਦੀ ਹੈ ਮੇਨ ਦੀਵਾਲੀ ਮਨੂੰ ਅੱਛੀ ਲੱਦੀ ਹੈ ਲਾਈਟਾਂ ਕਾਰ ਜਿਹੜੀਆਂ ਲਾਈਟਾਂ ਲੱਗ ਹੁੰਦੀਆਂ ਹਰ ਜਗਾ
ਘਰ ਰਾਤ ਦੇ ਟਾਈਮ ਇੰਨਾ ਅੱਛਾ ਲੱਗਦਾ ਹੈ ਵੀਊ ਸਾਰਾ।
ਨਿਕਲ ਜਾਓ ਇਦਾਂ ਲੱਗਦਾ ਵਾ ਨੀ ਕੋਈ,
ਅਲੱਗ ਹੀ ਦੁਨੀਆਂ ਚ ਆ ਗਈਆਂ ਵਾਂ ਬਿਲਕੁਲ ਜੀ ਬਿਲਕੁਲ, ਹਾਂਜੀ ਲਾਈਟ ਲ ਡੈਕੋਰੇਸ਼ਨ ਕਰਨ ਨੂੰ ਮਿਲਦਾ ਹੈ। ਡੈਕੋਰੇਸ਼ਨ ਰੰਗੋਲੀ ਬਣਾਉਂਦੇ ਨੇ ਲੋਕੀ ਕਿੰਨਾ ਅੱਛਾ ਲੱਗਦਾ ਹਾਂਜੀ
ਮੇਲ ਮਿਲਾਪ ਹੁੰਦਾ ਜਿਹੜਾ ਘੱਟ ਚੁੱਕਿਆ ਜੀ
ਹਾਂਜੀ ਇਹ ਤੇ ਤਾਂ ਹੀ ਤੇ ਤਿਉਹਾਰ ਤੇ ਲੋਕ ਨੂੰ ਜੋੜਦੇ ਇਦਾਂ ਲੋਕ ਸਾਰੇ ਅਜ ਕਲ ਅਲੱਗ਼ ਅਲੱਗ ਰਹਿੰਦੇ ਨੇ ਛੋੇ ਛੋਟੇ, ਫੈਮਿਲੀਜ ਹੋ ਗਈਆਂ ਸਭ ਦੀਆਂ ਤਿਉਹਾਰ ਦੇ ਬਾਰੇ ਇੱਕ ਦੂਜੇ ਨੂੰ ਮਿਲਣ ਦੇ ਲੋਕ ਅੱਜ ਕੱਲ ਬਿਜ਼ੀ ਲਾਈਫ ਸਭਦੀ ਕਿਸੇ ਕੋਲ ਟਾਈਮ ਨੀ ਕਿਸੇ ਨੂੰ ਮਿਲਣਦਾ
ਜੀ ਇੱਕ ਦੂਜੇ ਨੂੰ ਖੁਸ਼ੀ ਨਾ ਮਿਲਣ ਜਾਂਦੇ ਨੇ ਗਿਫਟ ਦਿੰਦੇ ਨੇ
ਬਿਲਕੁਲ ਜੀ ਬਿਲਕੁਲ ਜੀ
ਹਾਂ ਫੇਿਰ ਅਹ ਇਕੱਠੇ ਬਹਿ ਕੇ ਪੂਜਾ ਕਰਨੀ ਉਹਨਾਂ ਨੇ ਸਭ ਬੜਾ ਅੱਛਾ ਲੱਗਦਾ ਆਪਣੇ ਘਰ ਸਜਾਦੇ ਤੇ ਹੈ ਦੇਖੋ ਕਿੰਨਾ ਵਧੀਆ ਲੱਗਦਾ ਬੜਾ ਹੀ ਮਜ਼ਾ ਆਉਂਦਾ ਸਾਫ਼ ਸਫ਼ਾਈ ਬਿਲਕੁਲ ਬਿਲਕੁਲ ਸਾਫ਼ ਸਫ਼ਾਈ ਨੁ
ਤੁਹਾਨੂੰ ਕੀ ਲੱਗਦਾ ਔਨਲਾਈਨ ਪੜ੍ਹਾਈ ਜ਼ਿਆਦਾ ਵਧੀਆ ਰਹਿੰਦੀ ਕਿ ਔਫਲਾਈਨ ਪੜ੍ਹਾਈ ਵਧੀਆ ਹੈ
ਨਹੀਂ ਔਫਲਾਈਨ ਨਹੀਂ ਦੋਨੋ ਠੀਕ ਹੈ ਔਨਲਾਈਨ ਦੇਖੋ ਜੇਸੀਂ ਹੁਣ ਜਿੱਦਾਂ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਆਈ ਉਹ ਫੇਰ ਉਹਨੂੰ ਰਿਪੀਟ ਕਰ ਸਕਦਾ ਪਿੱਛੇ ਜਾ ਕੇ, ਕੇ ਸੁਣ ਸਕਦਾ ਜਾਂ ਪੜ੍ਹ ਸਕਦਾ।
ਹਾਂਜੀ
ਔਫਲਾਈਨ ਵਿੱਚ ਸਾਨੂੰ ਨੂੰ ਇਹ ਵਾ ਕਿ ਥੋੜਾ ਜ਼ਿਆਦਾ ਧਿਆਨ ਲਗਾਉਣਾ ਪੈਂਦਾ ਕਿਉਂਕਿ ਟੀਚਰ ਨੇ ਜੇ ਅੱਧਾ ਘੰਟਾ ਵੀ ਪੜ੍ਹਾਉਣਾ ਤੇ ਉਹਨੇ ਇੱਕ ਚੀਜ਼ ਇੱਕੋ ਵਾਰੀ ਸੁਣਾਉਣੀ ਹੈ ਵਾਰ ਵਾਰ ਨੀ ਦੱਸਣੀ ਬੱਚਿਆਂ ਨੂੰ
ਤੇ ਮਤਲਬੂੰ ਤੁਹਾਡੀ ਸਾਨੂੰ ਔਨਲਾਈਨ ਦਾ ਵੀ ਆਪਣਾ ਫਾਇਦਾ ਤੇ ਔਫਲਾਈਨ ਦਾ ਵੀ ਆਪਣਾ ਫਾਇਦਾ ਹੈ ਦੋਨੋ ਆਪਣੀ ਆਪਣੀ ਜਗ੍ਹਾ ਵਧੀਆ ਗਈਆਂ ਇਹ ਵੀ ਗੱਲ ਵਧੀਆ ਏ ਹਾਂਜੀ ਔਫਲਾਈਨ ਚ ਕਈ ਵਾਰੀ ਬੱਚੇ ਚੱਕਦੇ ਨੇ ਟੀਚਰਾ ਤੋਂ ਪੁੱਛ ਨੀ ਸਕਦੇ ਕੁਸ਼ਸ਼ਨ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਔਨਲਾਈਨ ਵੀ ਚਲੋ ਬੱਚੇ ਲਿਖ ਕੇ ਮੈਸੇਜ ਕਰ ਲੈਣਗੇ ਟੈਕਸਟ ਕਰਕੇ ਪੁੱਛ ਲੈਣਗੇ ਜਾਂ ਜੇ ਗੱਲ ਨਹੀਂ ਸਮਝ ਆਈ ਉਹਨਾਂ ਨੂੰ ਮਤਲਬ ਬੈਕ ਕਰਕੇ ਦੋ ਤਿੰਨ ਵਾਰ ਸੁਣ ਲੈਣਗੇ ਉਹ ਚੀਜ਼ ਉਹਨਾਂ ਕੋਲੋਂ
ਹਾਂਜੀ ਹਾਂਜੀ ਬਿਲਕੁਲ
ਹਾਂਜੀ ਇਹ ਦੋਨੋ ਪਾਸੇ ਫਾਇਦੇ ਆ ਨੁਕਸਾਨ ਤੇ ਮੈਨੂੰ ਨਹੀਂ ਲੱਗਦਾ
ਤੇ ਤੁਹਾਡੀ ਕੋਈ ਯਾਤਰਾ ਪਹਿਲੀ ਯਾਤਰਾ ਕੋਈ ਤੁਹਾਨੂੰ ਯਾਦ ਹੋਵੇ
ਉਹ ਪਹਿਲੀ ਯਾਤਰਾ
ਹਾਂਜੀ ਕੋਈ ਵੀ ਤੁਸੀਂ ਆਪ ਤੁਹਾਨੂੰ ਜਿਹੜੀ ਯਾਦ ਮਤਲਬ ਵਧੀਆ ਹੋਏ ਕੋ
ਯਾਤਰਾ ਤੇ ਬੜੀਆਂ ਕੀਤੀ ਬ ਇਹ ਵ ਕਿ ਅਸੀਂ ਬ ਪ ਚ ਛੋਟੇ ਹੁੰਦੇ ਜਦੋਂ ਆਪਾਂ ਟ੍ਰੇਨ ਚ ਜਾਂਦੇ ਸੀ ਸਾਰੀ ਫੈਮਿਲੀ ਬੈ ਕੇ ਤੇ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਘਰੋਂ ਰੋਟੀ ਬਣਾ ਕੇ ਲੈ ਜਾਾਨੀ
ਹਾਂਜੀ ਇਕੱਠੇ ਟ੍ਰੇਨਾਂ ਚ ਬਹਿ ਕੇ ਖਾਣਾ ਫੈਮਲੀ ਨਾਲ ਪਰੋਂਠੀ ਜ ਜੇ ਅਚਾਰ ਹੋਏ ਕਿੰਨਾ ਮਜ਼ਾ ਆਉਂਦਾ
ਕਰਨੀ ਹੈ ਚੀਜ਼ਾਂ
ਹਾਂਜੀ ਨਾਲੇ ਪਰੌਂਠੇ ਚਾਰ ਟਰੇਨ ਚ ਖਾਂਦਾ ਵੈਸੇ ਬੜਾ ਮਜ਼ਾ ਆਉਂਦਾ ਖੁਸ਼ਬੂ ਅੱਗ ਹੀ ਫੈਲਦੀ ਹੈ ਕੋਈ ਹੋਰ ਵੀ ਆਪਣਾ ਡੱਬਾ ਖਦੇ ਵਿੱਚ ਅਚਾਰ ਦੀ ਖੁਸ਼
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਜਾਂਦੇ ਹੁੰਦੇ ਸੀ ਸਾਰੇ ਫੈਮਲੀ ਵਾਲੇ ਮੰਮੀ ਪਾਪਾ ਪਰ ਦਾਦੀ ਮਾਂ ਦਾਦੂ ਸਭ ਅਸੀਂ ਜਾਂਦੇ ਸੀ
ਅੱਛਾ ਅੱਛਾ ਹਾਂਜੀ ਹਾਂਜੀ ਆਈ
ਆਂ ਸਭ ਗੱ ਅ ਬਹਿੰਦੇ ਆ ਤੇ ਇਨੋਵਾ ਵਾਲਾ ਮਜ਼ਾ ਨਹੀਂ ਰਿਹਾ ਜਿਹੜਾ ਟਰੈਨ ਦਾ ਸੀ ਹੁਣ ਲੋਕਾਂ ਨੂੰ ਸਹੂਲਤ ਜ਼ਿਆਦਾ ਮਿਲ ਗਈ ਹੈ
ਹਾਂਜੀ ਪਰ ਉਹੀ ਨਾ ਗੱਡੀਆਂ ਦਾ ਜੋ ਮਤਲਬ ਟ੍ਰੇਨ ਚ ਆਂਦਾ ਸੀ ਉਹ ਟ੍ਰੇਨ ਚ ਹੀ ਆਉਂਦਾ ਹੈ
ਜੀ ਬਿਲਕੁ ਬਿਲਕੁਲ
ਮੈਨੂੰ ਆਪੱ ਜੇ ਕੋਈ ਹੁਣ ਕ ਗੱਡੀਆਂ ਚ ਜਾਣਾ ਕਿ ਟ੍ਰੇਨ ਚ ਜਾਣਾ ਮੈਂ ਗੱਡੀਆਂ ਨੂੰ ਨ ਚੁੰਦੀ ਮੈਂ ਟ੍ਰੇਨ ਨੂੰ ਚੁਨਾ ਕਿ ਟ੍ਰੇਨ ਚ ਜ਼ਿਆਦਾ ਮਜ਼ਾ ਆਉਂਦਾ ਹੈਏ ਇਕੱਠੇ ਸਾਰੇ ਹੋ ਕੇ ਆਰਾਮ ਨਾਲ ਰਿਲੈਕਸ ਹੋ ਕੇ ਬਹਿੰਦੇ ਨੇ ਗੱਡੀਆਂ ਤੋਂ ਹੀ ਬੰਦਾ ਇੱਕ ਬੈਠਾ ਰਹਿੰਦਾ ਹੈ ਮਤਲਬ
ਹਾਂ ਗੱਡੀਆਂ ਵਿੱਚ ਬਿਲਕੁਲ ਬਿਲਕੁਲ ਟ੍ਰੈਨ ਤੇਰਾ ਨਾਂ ਜਚੀ ਆਪਣੇ ਨਾਲ ਦਿਯਾਂ ਦੀ ਗੱਲਾਂ ਕਰ ਸਕਦੇ ਹੋ ਜਿਹਨੂੰ ਨਹੀਂ ਵੀ ਜਾਣਦੇ ਉਹਦੇ ਬਾਰੇ ਜਾਣਨ ਨੂੰ ਮਿਲਦਾ ਹੈ ਕਿ ਉਹ ਕਿੱਥੋਂ ਆਇਆ ਹੈ
ਹਰ ਇੱਕ ਨਾਲ ਉਹ ਦੇ ਵਿਊ ਕੀ ਨੇ ਹਰ ਇੱਕ ਦੇ ਆਪਣੇ ਆਪਣੇ ਨਜ਼ਰੀਆ ਗੱਲਾਂ ਕੋ ਕੋਈ ਜਗ੍ਹਾ ਤੋਂ ਕੋਈ ਜਗ੍ਹਾ ਤੋਂ
ਹਾਂਜੀ-ਹਾਂਜੀ ਹੋਰ ਤੁਸੀਂ ਤੁਹਾਡੀ ਕਿਹੜੀ ਸੀ ਪਹਿਲੀ ਯਾਤਰਾ ਜਿਹੜੀ ਯਾਦ ਹੋਏ
ਤੁਹਾਡੀ ਵ ਦੀ ਯਾਦਾਂ ਤੁਹਾਡੇ ਵਾਗ ਸੇਮ ਈ ਉਹ ਟ੍ਰੇਨਾਂ ਚ ਜਾਣਾ ਅਸੀਂ ਵੀ ਹਾਂਜੀ-ਹਾਂਜੀ-ਹਾਂਜੀ ਟ੍ਰੇਨਾਂ ਚ ਜਾਣਾ ਸਕੂਲ ਵੀ ਟ੍ਰੇਨ ਚ ਜਾਣਾ ਦਹੀਂ ਪਰੋਂਠੀ ਲੈਕੇ ਜਾਣਾ ਆਚਾਰ ਲੈਕੇ ਜਾਣਾ ਹਮ
ਜੀ ਬਿਲਕੁਲ ਬਿਲਕੁਲ ਬੜਾ ਅੱਛਾ ਸਫ਼ਰ ਹੁੰਦਾ ਸੀ ਫਿਰ ਉੱਥੇ ਜਾਣਾ ਆਪਣੇ ਦਾਦ ਕੇ ਜਾਣਾ ਨਾਨਕੇ ਜਾਣਾ
ਹਾਂਜੀ
ਹਾਂਜੀ ਬੜਾ ਅੱਛਾ ਲੱਗਦਾ ਸੀ
ਬਿਲਕੁਲ-ਬਿਲਕਲ ਹ ਗਲ ਸਾਡੀ ਲੰਬਾ ਯਾਤਰਾ ਉਹਦੀ ਹੈ ਦਿੱਲੀ ਦੀ ਯਾਤਰਾ ਲੰਬੀ ਅਸੀਂ ਟ੍ਰੇਨ ਚ ਗਏ ਸੀ ਤੇ ਕਾਫੀ ਲੰਬਾ ਟੂਰ ਹੁੰਦਾ ਉਹਦੇ ਟਾਈਮ ਹੁੰਦਾ ਹੈ ਤੇ ਬੜਾ ਮਜ਼ਾ ਆਇਆ ਸੀ ਉਹਦੇ ਚ ਸਾਨੂੰ ਹਮ ਇੱਕ ਟ੍ਰੇਨ ਤੋਂ ਦੂਜੀ ਟ੍ਰੇਨ ਬਦਲੀ ਸੀ ਦਿੱਲੀ ਗਏ ਸੀ ਇੱਕ ਟ੍ਰਰੇਨ ਤੋਂ ਦੂਸਰੀ ਟ੍ਰੇਨ ਬਦਲੀ ਬੜਾ ਮਜ਼ਾ ਆਇਆ ਸੀ
ਅੱਛਾ, ਕਿਹੜੀ ਜਗਾ ਗਏ ਸੀ?
ਦਿੱਲੀ ਗਏ ਸੀ, ਅਸੀਂ ਨਾ ਇਕ ਵਾਰੀ ਛੋਟੇ ਹੁੰਦੇ ਗਏ ਸੀ ਛੁੱਟੀਆਂ, ਚ ਜਾਂਦੇ ਸੀ। ਗਰਮੀ ਦੀ ਛੁਟੱ ਛੁੱਟੀਆਂ ਚ ਪੰਦਰਾਂ-ਪੰਦਰਾਂ ਵੀਹ-ਵੀਹ ਦਿਨ ਲਗਾ ਕੇ ਆਣਾ
ਹਾਂਜੀ-ਹਾਂਜੀ-ਹਾਂਜੀ
ਸੀ ਬੜਾ ਮਜ਼ਾ ਆਉਂਦਾ ਸੀ ਉਹ ਵੀ ਯਾਦ ਉਹ ਚ ਦਿਨ ਤੇ ਪੂਰਾ ਦਿਨ ਝੂਲਦੇ ਰਹਿਣਾ ਸੀ ਕਿਜੇ ਟ੍ਰੇਨ ਬੈਠੇ ਓਦਾਂ ਲੱਗਦਾ ਸੀ ਟ੍ਰੇਨ ਚ ਬੜਾ ਮਜ਼ਾ ਆਉਂਦਾ ਹੈ
ਹਾਂਜੀ ਮਜ਼ਾ ਤੇ ਕਾਫ਼ੀ ਆਉਂਦਾ ਸੀ ਹੁਣ ਦੇਖੋ ਪੁਰਾਣਾ ਟਾਈਮ ਸਾਨੂੰ ਯਾਦ ਆਉਂਦਾ ਹੁਣ ਜਿੱਦਾਂ-ਜਿੱਦਾਂ ਅਸੀਂ ਵੱਡੇ ਜਿੱਦਾਂ ਹੋਏ ਸਾਨੂੰ ਆਪਣਾ ਬਚਪਨ ਯਾਦ ਆਉਂਦਾ ਰਿਹਾ ਕਿ ਅਸੀਂ ਐ ਕਰਦੇ ਵੀ ਭੈਣ ਭਰਾ ਨੇ ਇਕੱਠੇ ਖੇਲਣਾ ਜੁਆਇੰਟ ਫੈਮਲੀ ਹਾਂਜੀ
ਪੈਟ ਲਗ ਤੁਹਾਡੇ ਕੋਲ ਹੈਗਾਈੈਟ ਵਗੈਰਾ ਤੁਹਾਨੂੰ ਕੁ ਪਸੰਦ ਹੈ ਪੈਟ
ਹੈਗਾ ਤੇ ਹੈ, ਬਟ ਉਹ ਪਾਪਾ ਨੂੰ ਪਾਪਾ ਨੇ ਰੱਖਿਆ ਨੇ ਹੋਇਆ, ਮੈਨੂੰ ਅੱਛੇ ਨੀ ਲੱਗਦੇ ਮਤਲਬ, ਇੱਦਾਂ ਕਿ ਮੈਂ ਥੋੜਾ ਬਹੁਤ ਜਿਤਨਾ ਪਿਆਰ ਕਰ ਲੈਦਾ, ਉੱਪਰ ਚੜਾਉਣਾ ਜਾਂ ਕਈ ਟੋਗ ਹੁੰਦੇ, ਜਿਵੇਂ ਬੈਡ ਤੇ ਚੜ ਜਾਂਦੇ ਹੈ ਜਾਂ ਨਾਲ-ਨਾਲ ਚਿਪਕਦੇ, ਆ ਕੱਪੜੇ ਗੰਦੇ ਕਰ ਦਿੰਦੇ, ਆਪਣੇ ਵਲਦਾ, ਨਾਲ ਸਾਡੇ ਕੋਲ ਲੈਬਰਾ ਹੈਗਾ
ਅੱਛਾ-ਅੱਛਾ
ਉਹ, ਦੇ ਵਾਲ ਉੱਡਦੇ ਆ, ਫਿਰ ਕੱਪੜਿਆਂ ਨਾਲ ਲਗਦੇ ਆ, ਉਹ ਮੈਨੂੰ ਬੜਾ ਇਰੀਟੇਸ਼ਨ ਦੇ ਨਾਲ ਉਹ ਚੀਜ਼, ਮੈਨੂੰ ਅੱਛੀ ਨਈ ਲੱਗਦੀ, ਬਾਕੀ ਓਦਾਂ ਮਤਲਬ, ਪਿਆਰੇ ਲੱਗਦੇ ਆ ਮੈਨੁ ਡੋਗੀ। ਥੋੜਾ ਬਹੁਤ ਮੈਂ, ਪਿਆਰ ਕਰਨਾ ਜ਼ਿਆਦਾ ਨੀ
ਹੂ ਕਰਨਾ ਚਾਹੀਦਾ, ਬੇ ਜੁਬਾਨ ਨੂ, ਵੈਸੇ ਵੀ ਪਿਆਰ ਕਰਨਾ ਚਾਹੀਦਾ। ਵੀਚਾਰੇ ਫੇਰ ਚੰਗੀ
ਹਾਂਜੀ ਕਈ ਵਾਰ, ਮੈਨੂੰ ਹੁੰਦਾ ਕਿ ਦੇਖੋ ਜਿਹੜੇ ਡੋਗ ਪਾਲਤੂ ਹੈ। ਉਹ ਤੇ ਵਿਚਾਰੇ ਚਲੋ ਅੱਛੀ ਲਾਈਫ, ਕੱਟ ਲੈਂਦੇ ਹੈ ਤੇ ਜਿਹੜੇ ਗਲੀ ਵਾਲੇ ਹੈ, ਵਿਚਾਰਿਆਂ ਨੂੰ ਜੋ ਮਿਲੇ ਗੰਦਾ, ਚੰਗਾ, ਉਹਨਾ ਨੇ ਉਹੀ ਖਾਣਾ, ਠੰਡ ਚ ਉੱਥੇ ਰਹਿਣਾ ਬਾਰਿਸ਼ ਚ, ਵੀ
ਬਿਲਕੁਲ
ਸਾਨੂੰ, ਆਵਾਜ਼ ਆਉਦੀ ਹੈ, ਆਪਣੇ ਗਲੀ ਦੇ ਡੋਗ ਦੋ ਆਵਾਜ਼ਾਂ ਕੱਢ ਰਹੇ ਹੁੰਦੇ ਨੇ, ਜਿੱਦਾਂ ਉਹਨਾਂ ਨੂੰ ਠੰਢ, ਲੱਗ ਰਹੀ ਹੋਏ ਜਾਂ
ਠੰਡ ਲੱਗ ਰਹੀ ਏ, ਜਾ ਏਨੂੰ, ਭੁੱਖ ਲੱਗ ਰਹੀ, ਏ
ਜੀ, ਜੀ, ਜੀ, ਜੀ। ਆਦੇ ਨੇ ਓਹੀ
ਹੋਰ, ਚਲ ਮੈਨੂੰ ਠੀਕ ਹੈ, ਮੈਨੂੰ ਨਾ ਪਿੱਛੇ ਕਾਲ ਆ ਰਹੀ ਹੈ, ਤੈਨੂੰ ਬਾਅਦ ਚ ਗੱਲ ਕਰਦੀ ਹਾਂ ਓਕੇ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਛਣ ਮ